ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਵਧੀਆ ਜੀ ਕੀ ਕਰ ਰਹੇ ਅੱਜ ਤਾਂ ਬਰਸਾਤ ਆ ਗਈ।
ਹਾਂ, ਚੱਲ ਵਧੀਆ ਮੌਸਮ ਠੰਡਾ ਹੋ ਗਿਆ ਕਾਫ਼ੀ ਨਹੀਂ ਤਾਂ ਗਰਮੀ ਬੜੀ ਸੀ।
ਹੂੰ ਹੂੰ, ਬਸ ਇੰਜ ਈ ਬਰਸਦਾ ਰਹੇ ਚਾਹੇ ਹਲਕਾ ਫੁਲਕਾ ਬਰਸੇ ਬਰਸੇ ਸਹੀ। ਹਾਂ ਫਿਰ ਗੁਮਸ। ਹੋਰ ਕੰਮ ਖ਼ਰਾਬ ਹੋਏਗਾ ਫੇਰ।
ਹਾਂਜੀ, ਓ ਤੇ ਹੈ।
ਹੂੰ, ਹੋਰ ਦੱਸੋ?
ਬਸ ਕਿਰਪਾ ਮਾਲਕ ਦੀ।
ਹੋਰ ਨਾਸਤਾ ਨੁਸਤਾ ਕਰ ਲਿਆ।
ਹਾਂਜੀ ਹਾਂਜੀ, ਕਰ ਲਿਆ ਕਰ ਲਿਆ।
ਹੂੰ ਹੂੰ, ਹੋਰ
ਬਸ ਜੀ, ਬਸ ਵਧੀਆ ਕਿਰਪਾ ਮਾਲਿਕ ਹਾਂਜੀ।
ਹਾਊਸ ਟੈਕਸ ਵਗੈਰਾ ਜਮ੍ਹਾਂ ਕਰਾ ਲਿਆ ਨੀ।
ਉਹ ਸਭ ਹੋਇਆ ਪਿਆ ਸਭ ਕਰ ਲਿਆ ਸੀ।
ਮੈਂ ਵੀ ਅੱਜ ਹੀ ਕਰਾ ਕੇ ਆਇਆ ਬੜਾ ਬੜੀ ਲੰਬੀ ਲਾਈਨ ਲੱਗੀ ਹੋਈ ਸੀ ਅਜੇ ਵੀ। ਬੜਾ ਬੁਰਾ ਹਾਲ ਹੋਇਆ ਇਹਦਾ
ਓ ਤੇ ਹੈ।
ਹੂੰ, ਪਤਾ ਨੀ ਕੀ ਕੀ ਚਾਂਦਾ ਮੋਦੀ। ਕਦੀ ਕੁਛ ਕਰਦੇ ਕਦੀ ਕੁਛ ਕਰਦੇਗਾ।
ਹਾਂ, ਉਹ ਤਾਂ ਹੈ, ਤੁਹਾਡੀ ਗੱਲ ਸਹੀ ਐ।
ਹਾਂ, ਹੋਰ,
ਬਸ ਕਿਰਪਾ ਮਲਿਕ ਦੀ ਹਾਂ, ਉਹ ਤੇ ਹੈ ਚਾਹ ਨਾਲ ਪਕੌੜੇ ਚੱਲ ਜਾਣ। ਨਜ਼ਾਰਾ ਆ ਜਾਂਦਾ।
ਹੂੰ, ਓਦੋ ਦੀ ਹੁਣ ਮੈਂ ਤਿੰਨ ਵਾਰੀ ਚਾਹ ਬੈਠਾ ਹੂੰ, ਮੌਸਮ ਵਧੀਆ ਹੋਇਆ ਲਗਦਾ।
ਅੱਛਾ ਭਾਜੀ ਮੈਂ ਪੁੱਛਣਾ ਸੀ ਕਿ ਜਿੱਦਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਵਾ। ਟਾਈਮ ਚੱਲ ਰਿਹਾ ਵਾ ਤੁਹਾਡੇ ਹਿਸਾਬ ਨਾਲ ਸੋਸ਼ਲ ਮੀਡੀਆ ਦਾ ਬੈਨੀਫਿਟ ਹੈਗਾ ਜਾਂ ਨੁਕਸਾਨ ਐ ਕੋਈ।
ਬੈਨੀਫਿਟ ਹੀ ਹੈਗਾ ਨੁਕਸਾਨ ਤਾਂ ਹੈ ਨੀ।
ਨਹੀਂ, ਮਤਲਬ ਮੇਰੇ ਅਕੋਡਿੰਗ ਤਾਂ ਐ ਕੀ ਬੈਨੀਫਿਟ ਤਾਂ ਇਹ ਹੋ ਗਿਆ ਨਾ ਕਿ ਜਿੱਦਾਂ ਅਸੀਂ ਹੁਣ ਸਾਡਾ ਕੋਈ ਪਰਸਨ ਹੈਗਾ ਜਾਂ ਰਿਲੇਟਿਵ ਹੈਗਾ ਕੋਈ ਦੂਰ ਬੈਠੇ। ਕੋਲ ਕਰ ਸਕਦੇ ਆ ਜਾਂ ਵੀਡੀਓ ਚੈਟ ਕਰ ਸਕਦੇ ਆ।
ਹੂੰ, ਹੂੰ
ਇਹ ਵਗੈਰਾ ਸੌਖਾ ਹੋ ਗਿਆ ਜਾਂ ਕਿਸੇ ਨੂੰ ਕੋਚਿੰਗ ਲੈਣੀ ਹੋਵੇ ਉਹ ਬੱਚੇ ਆਪਣੇ ਜਿਹਦੀ ਟਿਊਸ਼ਨ ਫੀਸ ਨਿਕਲਦੀ। ਕੋਚਿੰਗ ਲੈਣੀ ਹੋਵੇ ਉਹ ਆਪ ਣਾ ਯੂਟਿਊਬ ਤੋਂ ਜਾਂ ਫਿਰ ਹੋਰ ਵੀ ਕਿਥੋਂ ਕੋਚਿੰਗ ਲੈ ਸਕਦਾ ਆ।
ਹੂੰ, ਹੂੰ
ਬਾਕੀ ਇਹਦਾ ਨੁਕਸਾਨ ਵੀ ਹੁੰਦਾ ਨਾ ਕਈ ਸਕੈਮ ਵੀ ਹੋ ਜਾਂਦਾ ਬ,
ਹਾਂ, ਓ ਹਾਂ ਹਾਂ, ਹੁਣ ਵੇਖੋ ਏ ਆਈ ਚੱਲਦਾ ਪਿਆ ਕਿਸੇ ਨਾਲ ਹੀ। ਫੋਟੋ ਲਗਾ ਕੇ ਦੇਖਲੋ ਕਿਸਨੂੰ ਫਰੋਡ ਕਰ ਸਕਦੇ ਆ।
ਉਹ ਤੇ ਹੈ ਹੁਣ ਏ ਆਈ ਕੋਲ। ਹੁਣ ਬੱਚੇ ਕਈ ਮਤਲਬ ਟਰੈਂਡ ਚਲਿਆ ਸੀ ਪਿੱਛੇ ਕਿ ਆਈ ਤੋਂ ਫੋਟੋਆਂ ਬਣਾਉਂਦੇ ਸੀ
ਹਾਂ ਹਾਂ,
ਹੁਣ ਇਹ ਫੋਟੋ ਤੇ ਚਲੋ ਮੈਂ ਬਣਾ ਕੇ ਦੇ ਦੇਣੀ ਆ ਤੁਹਾਡੀ ਓਰਜਨਲ ਫੋਟੋ ਤੇ ਫਿਰ ਏ ਆਈ ਕੋਲ ਹੀ ਰਹੇਗੀ ਨਾ।
ਹਾਂ, ਉਹੀ ਤੇ ਮਗਰ ਇਹ ਕੋਈ ਸਮਝ ਨਹੀਂ ਪਾ ਰਿਹਾ।
ਹਾਂ, ਅਗਰ ਕਿਸੇ ਨੇ ਉਹਦਾ ਗ਼ਲਤ ਯੂਜ ਕਰਤਾ ਉਹ ਤੇ ਫੇਰ ਫੋਟੋ ਤੁਹਾਡੀ ਗਲਤੀ ਸੀ ਰੱਬ ਕਰਕੇ ਐਵੇਂ ਨਾ ਹੋਵੇ। ਕਿਸੇ ਨੇ ਤੁਹਾਡੀ ਫੋਟੋ ਕਿਸੇ ਗਲਤ ਯੂਜ ਤੇ ਲਾ ਤੀ।
ਯਾਰ ਐ ਜੋਈ ਰਿਹਾ ਦੇਖਿਆ, ਨੀ ਕਿੰਨੀ ਉਹ ਕਈ ਬੰਦੇ ਹੈਗੇ ਨੇ, ਕਿ ਮੰਗੀ ਕਿਸੇ ਨੇ ਸੋਲਾਂ ਹਜ਼ਾਰ ਰੁਪਏ ਜਮਾ ਕਰਾਓ, ਤਾਂ ਜਾ ਕੇ ਉਹ ਡਿਲੀਟ ਮਾਰੀ ਹੈ, ਪਤਾ ਵੀ ਮਾਰੀ ਨੀ ਮਾਰੀ ਅਜੇ ਵੀ ਉਹ
ਹਾਂ ਉਹ ਤੇ ਹੈ, ਬਲੈਕਮੇਲਿੰਗ ਕਰਦੇ ਆ ਨਾ ਕਈ।
ਹਾਂ ਹਾਂ, ਬੜੇ ਨੁਕਸਾਨ ਏ ਆਈ ਨਾਲ ਤਾਂ ਬੜਾ ਨੁਕਸਾਨ ਹੋ ਗਿਆ ਹੋਣਾ।
ਹੂੰ,
ਦਿੱਕਤ ਆ ਗਈ ਬਹੁਤ।
ਫਾਇਦੇ ਵੀ ਏ ਆਈ ਦੋ ਹਾਂਜੀ ਹਾਂਜੀ। ਅੱਛਾ ਉਹ ਤੇ ਹੈ।
ਹੈ ਤੇ ਨੁਕਸਾਨ ਹੀ ਹੈ ਮੇਰੇ ਯਾਰ ਦੋਸਤ ਨੇ ਲਗਏ ਸੀ ਕਿਸੇ ਯਾਰ ਦੋਸਤ ਦੀ ਵਹੁਟੀ ਨਾਲ ਲਗਾ ਉਹ ਭੜਕਿਆ ਫੇਰ ਉਹਨੇ ਦੱਸੀ ਇਹਦੇ ਏ ਆਈ ਹੈਗਾ ਤਾਂ ਜਾ ਕੇ ਨਿਮਟਾਰਾ ਹੋਇਆ ਉਹਦਾ। ਹੱਥੋਂ ਪਾਈ ਬੜੀ ਹੋਈ ਸੀ ਉਹਨਾਂ ਦੀ ਓਨੇ ਕਿਹਾ ਮੈਂ ਮਜ਼ਾਕ ਕੀਤਾ ਕਹਿੰਦਾ ਮ ਜਾਗਣਾ ਕਰਦੀਆਂ ਅੱਜ, ਕਹਿੰਦਾ ਮੇਰੀ ਵੋਟੀ ਆਦੀ ਨੀ ਜਾਂਦੀ ਨੀ ਇਹ ਕਹਿਣ ਹੋ ਗਿਆ, ਮੇਰੇ ਨਾਲ ਹੂੰ ਐ ਦਿੱਕਤ ਆ ਜਾਂਦਾ, ਐ ਆਈ ਤੇ ਗ਼ਲਤ ਹੈ ਬੜਾ।
ਉਹ ਤੇ,
ਹੂੰ,
ਤਾਂ ਜੇ ਜਿਵੇਂ ਕੋਈ ਫੋਟੋ ਲਗਾ, ਤੀ ਕਿਸੇ ਤੇ ਵੀ ਫੋਟੋ ਲਗਾ ਕੇ ਅਪਲੋਡ ਕਰਤੀ। ਅਗਲਾ ਭਾਵੇਂ ਉਹ ਕਿਸੇ ਨੇ ਖਿਚਵਾਈ ਨਾ ਹੋਵੇ, ਉਹਦੀ ਫੋਟੋ ਬਦਨਾਮੀ ਹੀ ਅਲਗ ਹੁੰਦੀ ਹੈ।
ਹਾਂ ਉਈ ਤਾਂ ਦਿੱਕ ਦੇ, ਏ ਆਈ ਤੇ ਬੜਾ ਗਲਤ ਚਲਿਆ ਹੋਇਆ।
ਹੂੰ, ਲੋਕਾਂ ਨੇ ਇਹਨੂੰ ਮਤਲਬ ਕਿ, ਨਾ ਆਪਣਾ ਲੋਕਾਂ ਦਾ ਇੱਕ ਮਜ਼ਾਕ ਬਣਾਣ ਆਪ ਬਲੈਕ ਮੇਲਿੰਗ ਕਰਨਾ ਵਾਸਤੇ ਆਪਣਾ ਉਹ ਰੁਜ਼ਗਾਰ ਬਣਾ ਲਿਆ, ਬਈ ਆਪਾਂ ਫੋਟੋ ਅਪਲੋਡ ਕਰਾਂਗੇ ਪੈਸੇ ਮੰਗਾਂਗੇ। ਸਾਡਾ ਕੰਮ ਚੱਲ ਜਾਏਗਾ।
ਕੰਮ ਕਾਰ ਹੈ ਨੀ, ਆਸੀਂ ਕੁਛ ਕਰਨਗੇ ਨੌਕਰੀਆਂ ਲੱਗਦੀ ਨੀ ਆ। ਨੌਕਰੀ ਤਾਂ ਖਤਮ ਹੋ ਗਈ ਹੁਣ
ਨੌਕਰੀਆਂ ਤੇ ਪੜ੍ਹੇ ਲਿਖੇ, ਤੇ ਨੀ ਲੱਗ ਰਹੀ ਅੱਜ-ਕੱਲ ਸ ਸਿਫਾਰਸ਼ ਤੇ ਲੱਗਦੀ ਐ।
ਹੋਈ ਦੇ,
ਵਧੀਆ, ਸਾਰਸ਼ ਵੀ ਹੋਏ ਤਾਂ ਹੀ ਲੱਗੇਗੀ, ਜੀ ਬੰਦਾ ਜਿਹਦੇ ਕੋਲ ਪੈਸੇ ਨੀ ਆਦੇ, ਜਿਹਦੇ ਕੋਲ ਹੁਣ ਪੈਸੇ ਨਾਲ ਸਿਫਾਰਿਸ਼ ਦੇ ਲਈ ਉਹ ਕਿਵੇਂ, ਲਗਵਾਏ ਅਗਲੇ ਪਾਵੇ ਕੋਲ ਸਕਿੱਲੋ ਹੋਣ ਬਟ ਹੁਣ ਜੇ ਇਹਦੇ ਕੋਲ ਜਾਏਗਾ ਉਹ ਵਾਲਾ ਕਹੇਗਾ, ਵੀ ਇੰਨੇ ਪੈਸੇ ਲੱਣਗੇ ਤਾਂ ਤੇਰੀ ਨੌਕਰੀ ਲੱਗੇਗੀ, ਹੁਣ ਕਦੇ ਕੋਲ ਪੈਸੇ ਨਹੀਂ ਆ ਉਹ ਵਿਚਾਰੇ ਕਿੱਥੋਂ ਕਰੇਗਾ।
ਕੋ ਦਿੱਕਤ ਤਾਂ ਹਾਂ ਤਾਂ ਹੈ।
ਹੋਰ ਸੁਣਾਓ ਭਾਜੀ?
ਬਸ ਵਧੀਆ ਮੇਰੇ ਯਾਦ ਉਹਨੇ ਬੇਟੇ ਕੀਤੀ ਦੀ ਨੌਕਰੀਆ ਨੀ ਹੈ।
ਉਹੀ ਤੇ ਨੌਕਰੀ ਹੈ, ਹੀ ਨੀ ਅੱਜ-ਕੱਲ ਦੇ ਟਾਈਮ ਤੇ ਲੋਕੀ। ਸਕਿੱਲ ਹੀ ਸਿੱਖ ਰਹੇ ਨੇ, ਆ ਕੋਈ ਵੀਡੀਓ ਐਡੀਟਿੰਗ ਕਰਦਾ ਆ ਕੋਈ ਕੁਛ ਕਰ ਰਿਹਾ ਵਾ ਨੌਕਰੀ ਦਾ। ਤੇ ਮਤਲਬ ਕਿ ਇੱਕ ਹਿਸਾਬ ਦਾ ਨਾਮ ਨਿਸ਼ਾਨ ਹੀ ਐ।
ਨਾਮੋ ਨਿਸ਼ਾਨ ਨਹੀਂ ਹੈ।
ਪੰਜ ਲੱਖ ਰੁਪ ਦੇਣ ਵਾਸਤੇ ਉਹ ਉਹ ਤੇ ਕਰ ਸਕਦੇ ਨੇ, ਤੁਹਾਡੀ ਗੱਲ ਸਹੀ ਐ।
ਜਿਨਾਂ ਕੋਲ ਨਹੀਂ ਹੈ ਫਿਰ
ਕਰਿਆ।
ਉਹੀ ਤੇ ਬੱਚਿਆਂ ਨੂੰ ਪੜ੍ਹਾ ਵੀ ਲੋਓ, ਅੱਗੇ ਨੌਕਰੀ ਨਾਲ ਲੱਗੇ ਫੇਰ ਉਹ ਅਮਾਨ ਬੜਾ ਲੱਗਦਾ। ਮਾਪਿਆਂ ਨੂੰ ਬਈ ਇੰਨਾ ਪੈਸਾ ਲਾਇਆ, ਵੀ ਇਹ ਬੱਚੇ ਤੇ ਨੌਕਰੀ ਨੀ ਹੈ।
ਨਦੀ ਲੱਗੀ ਨੀ, ਕਿਤੇ ਕਿੱਧਰ ਜਾ ਕਦੇ ਕਿੱਧਰ, ਜਾ ਐਮ ਐਲ ਏ ਕੋਲ ਜਾ ਜਿੱਥੇ ਮਰਜ਼ੀ ਜਾ,
ਰੀ ਨੀ ਲੱਗਦੀ ਉਹ ਬਾਹਰ ਚਲੇ ਜਾਂਦੇ ਨੇ, ਕੋਈ ਬੈਨੀਫਿਟ ਨਹੀਂ ਹੈਗਾ, ਜਿਹੜੀ ਦਿਹਾੜੀ ਤੁਸੀਂ ਉੱਥੇ ਮਾਰਨੀ ਹੋਈ ਜਗ੍ਹਾ ਇੱਧਰ ਜਾ ਕੇ ਮਾਰ ਲੋੋ। ਇੰਡੀਆ ਚ ਹੀ ਹਾਂ ਆ। ਹੁਣ ਲੋਕੀ ਹੁਣ ਪਤਾ ਕੀ ਕਰਦੇ ਨੇ, ਬਾਹਰ ਜਾ ਕੇ ਆਪਣੇ ਤੁਸੀਂ ਆਪਣੇ ਹੀ ਲਾ ਲਓ ਹੁਣ ਇੱਧਰ ਉਹਨਾਂ ਨੂੰ ਰੇਡੀ ਕੰਮ ਕਰਨੀ ਸ਼ਰਮ ਆਏਗੀ। ਉੱਧਰ ਜਾ ਕੇ ਅਗਲੇ ਪਾਵੇਂ ਰੈਸਟੋਰੈਂਟ ਵਿੱਚ ਟੋਇਲਟ ਵਗੈਰਾ ਸਾਫ਼ ਕਰਦੇ ਹੋਣ
ਸਹੀ ਕਹਿ ਰਹੇ ਹੋ ਕਰਦੇ ਨੇ ਮੇਰੇ ਯਾਰ ਦੋਸਤ ਨੇ ਕਿਹਾ ਪਲੇ ਗਿਆ ਸੀ ਮੈਂ ਕਹਿੰਦੇ ਅਪਾ ਲਤ੍ਰਿਨ ਤੱਕ ਸਾਫ਼ ਕੀਤੀ ਹੈ ਭਰਾ
ਉਹੀ ਤੇ ਇਧੇ ਇਹਨਾਂ ਨੂੰ ਕੰਮ ਕਰਨ ਸ਼ਰਮ ਆਉਂਦੀ ਏ ਆਪਣਾ ਫੇਰ ਉੱਥੇ ਜਾ ਕੇ ਜੋ ਮਰਜ਼ੀ ਕਰੈ ਓਹ ਇੱਧਰ ਹੀ ਕਰ ਲਓ
ਇੱਧਰ ਹੀ ਕਰ ਲਓ ਸਹੀ ਗੱਲ ਏ ਰੇੜੀ ਲਗਾ ਲੋ‌ ਕਿਹਾ
ਲੋਕੀ ਲੈਂਦੇ ਅ ਰੇੜੀਅ ਉਥੇ ਕਿੰਨਾ ਅਆਂ ਨੇ ਲਾਈਆਂ ਅੱਜ ਕੱਲ ਤੇ ਸਾਰੇ ਫਾਸਟ ਫੂ ਲਾ ਰਹੇ ਨੇ ਕੋਈ ਕੁਛ ਲਾ ਰਿਹਾ
ਫਰਾਈ ਫੂਡ ਦਾ ਕੰਮ ਜ਼ਿਆਦਾ ਹੋ ਗਿਆੁਣ
ਹਾਂ ਉਹ ਤੇ ਚੱਲ ਗਿਆ ਕਾਫੀ ਚੱਲ ਗਿਆ ਥਾਂ ਥਾਂ ਤੇ ਲੱਗੀ ਹੋਈ ਆ ਅੱਜ ਕੱਲ੍ਹ ਤੇ ਕੰਪੀਟੀਸ਼ਨ ਵੀ ਬਹੁਤ
ਕੰਪੀਟੀਸ਼ਨ ਹੋਏ ਲੋਕਾਂ ਦੀ ਫਿਰ ਜਿੱਥੇ ਉਹ ਬੰਦੇ ਕੋਈ ਜ਼ਿਆਦਾ ਕਮਾਂਦੇ ਹੁਣ ਘੱਟ ਕਮਾਉਂਦੇ ਹੋ ਬਸ ਐਨਾ ਹੋਰ ਹੈ ਫਰਕ
ਕੋਂਪੀਟੀਸ਼ਨ ਚ ਲੜਾਈਆਂ ਵੀ ਬਹੁਤ ਹੁੰਦੀਆਂ ਜੇ ਹੁਣ ਸਾਡੇ ਇੱਧਰ ਹੈਗਾ ਜੇ ਸਾਡੇ ਇੱਥੇ ਹੈ ਤੇ ਦੋ ਦੁਕਾਨਾਂ ਹੈਗੀਆਂ ਇੱਕਦੀ ਥੋੜੀ ਜਿਹੀ ਕੋਲ ਇੱਕ ਦੀ ਉਸ ਤੋਂ ਅੱਗੇ ਕਰਕੇ ਹੈਗੀ ਏ
ਅੱਛਾ
ਹੁਣ ਬੜਾ ਪੰਗਾ ਪਿਆ ਬੜਾ ਪੰਗਾ ਪੈਂਦਾ ਹੈ ਇਹਨਾਂ ਦਾ ਜਿਵੇਂ ਹੁਣ ਉਹਦੇ ਕੋਲ ਗ੍ਰਾਹਕ ਜ਼ਿਆਦਾ ਨੇ ਓਦੇ ਕੋਲ ਘੱਟ ਆ ਜਾਂਦੇ ਨੇਇਹ ਕੰਪਿਟੀਸ਼ਨ ਬੜਾ ਚਲਦਾ ਏ ਏਦਰ ਪ੍ਰਮੋਸ਼ਨਾਂ ਕਰਾਓ ਹਾਂਜੀ ਹਾਂਜੀ ਚਾਲਜਾਏ ਤੁਸੀਂ ਇਹ ਕੰਮ ਖੋਲਿਆ ਮੈਂ ਵੀੋ ਖੋਲ ਲੀਆਦੇਖੋ ਹਾਂ ਉਹੀ ਤੇ
ਗੇ ਬੇੜ ਚਾਲੇ ਏ ਇੱਧਰ
ਉਹੀ ਤੇ ਹੈਗੀ ਏ ਇਥੇ ਏ ਬੰਦਾ ਇੱਕ ਦੂਜੇ ਨੂੰ ਵੀ ਕੇ ਵੇਖ ਕੇ ਕਰੀ ਜਾ ਰਿਹਾ ਜੋ ਕਰ ਰਿਹਾ ਮੈਂ ਵੀ ਓਹੀ ਕਰਨਆ
ਉਹ ਡੁੱਬੇਗਾੱਲ ਤੁਸੀਂ ਉਹ ਡੁੱਬੋਗੇ ਇਹ
ਇਹ ਤੇ ਹੈ
ਗੱਲ ਵੀ ਰਹੀ ਅਲੇ ਹੁ ਹੁਣ ਬ ਚਾਂਸ ਨਾ ਚੱਲਿਆ ਕੰਮ ਦੋਨੋ ਡੁੱਬੇ
ਉਹ ਤੇ ਹੈ ਦੋਨ ਡੁੱਬੇ ਕਿਉਂਕਿ ਉਹਨਾਂ ਤੋਂ ਪੁਰਾਣੇ ਤੋਂ ਪੁਰਾਣੇ ਬੈਠੇ ਹੋਏ ਨੇ ਇਹੋ ਜਿਹੇ ਕੰਮ ਕਰਨ ਦੇ ਜਿੰਨਾ ਕੋਲ ਜਿਨਾਂ ਨੂੰ ਦੋ ਦ ਪੰਜ ਪੰਜ ਸਾਲ ਹੋ ਗਏ ਦਸ ਦਸ ਸਾਲ ਹੋ ਗਏ ਨੇ ਉਹਨਾਂ ਦੇ ਗ੍ਰਾਹਕ ਕਸਟਮਰ ਤੇ ਜੁੜੇ ਹੀ ਹੋਏ ਨੇ ਸ਼ੁਰੂ ਤੋਂ ਹੀ ਹੁਣ ਅਗਲਾ ਉਹਦੇ ਕੋਲ ਹੀ ਰਹੇਗਾ ਹੁ ਨਵੇਂ ਕਸਟਮਰ ਬਣਾਉਣ ਚ ਕਾਫੀ ਟਾਈਮ ਲੱਗਦਾ ਤੁਹਾਨੂੰ ਵੀ ਪਤਾ ਹੈ ਪਹਿਲੇ ਪਹਿਲੇ ਮੁਸ਼ਕਿਲ ਨਾ ਕਰਾਓ ਅਗਲੇ ਹੁਣ ਟੇਸਟ ਵਧੀਆ ਨਾ ਲੱਗਿਆ ਅਗ ਫਿਰ ਦੁਾਰਾ ਉਹਦੇ ਕੋਲ ਜਾਏਗਾ
ਹਾਂ ਵਿਓਹੀ ਤੇ ਨਾ ਦਿੱਕਤ ਏ ਹੀ ਆਈ ਏ
ਹਮ
ਹਮ ਇਹ ਵੀ ਕੋਈ ਕੋਈ ਸਮਝਦਾ ਦੇਖੋ ਮੇਰੇ ਕੋਲ ਵੀ ਕਿੰਨੇ ਆਏ ਨੇ ਯ ਕਰ ਲਿਆ ਉਹ ਕਰ ਲੈ ਨਾ ਬਾਈ ਮੈਂ ਕਿਹਾ ਮੈਂ ਨੀ ਕਰਦਾ ਜਿੱਦਨਾ ਪੈ ਹੋਗਾ ਮੈਂ ਆਪਣਾ ਕਰ ਲਾਂ ਕਿਸੇ ਨਾਲ ਪਾਰਟਨਸੀਪ ਨੀ ਕਰਨੀ ਕੋਈ ਕੁਛ ਨੀ ਕਰਨੀ
ਕੱਪੜਿਆਂ ਦਾ ਬੜਾ ਟਰੈਂਡ ਚੱਲਿਆ ਬੜਾ ਕੰਪੀਟੀਸ਼ਨ ਹੈ ਗਿਆ ਕੱਪੜਿਆਂ ਦੀ ਸ਼ੋ ਨਾਲ ਇਥੋਂ ਇਹ ਦੇਖ ਪੂਰੀ ਛੋਲੇ
ਹੁਣ ਤਾਂ ਪੰਜ ਪੰਜ ਸੌ ਦੀ ਪੈਟਾ ਲੈਲੋ ਜੀਨਸਾਂ ਦੀ
ਤੁਸੀਂ ਪੰਜ ਸੌ ਕਹਿ ਰਹੇ ਹੋ ਮੈਂ ਸਾਡੇ ਤਿੰਨ ਤਿੰਨ ਸੌ ਕਬੋ ਤ ਦੇੇਖੇ ਨੇ ਬੰਦੇ ਤੇ ਐਵੇਂ ਛੱਡਦੇ ਪਏ ਨੇ ਸੇਲ ਤੇ ਪੂਰਾ। ਲੈ ਜਾਓ ਜੋ ਪ੍ਰਾਈਜ਼ ਲੈ ਜਾਓ ਬਸ ਸਾਢੇ ਤਿੰਨ ਤਿੰਨ ਸੌ ਦੇ ਕੋਮਬੋ ਪੈਂਟ ਸ਼ਰਟ ਦੇ ਕੋਟਨ ਦੀ ਪੈਂਟਹ ਕੋਟਨ ਦੀ ਸ਼ਰਟ ਹੈਗੀ ਸਾਡੇ ਤਿੰਨ ਸੌ ਤਿੰਨ ਤਿੰਨ ਸੋ ਦੇ ਸਾਡੇ ਇੱਧਰ ਹਿਗੇ ਨੇ ਨਾ ਕਾਫੀ ਯਮੁਨਾਾਨਗਰ ਸਾਈਡ
ਅੱਛਾ ਅੱਛਾ
ਬਥੇਰਾ ਕਾਂਪਟੀਸ਼ਨ ਹੋਂਦਾ ਹੈ ਬਾਕੀ ਇਹ ਹੁੰਦਾ ਉਹ ਦਾ ਜਿਹੜਾ ਕੱਪੜਾ ਹੋਏਗਾ ਨਾ ਕੁਆਲਟੀ ਤਿਨ ਹੀ ਹੁੰਦੀ ਨ ਚਾ ਹੁੰਦਾ ਉਹ ਕਪਟੀਸ਼ਨ ਦੇ ਨਾਂ ਦੇ ਉੱਤੇ ਕੋਂਪੀਟੀਸ਼ਨ ਦੇ ਅ ਦੇ ਉੱਤੇ ਰੇਟ ਭਾਵੇਂ ਘੱਟ ਕਰ ਦਿੰਦੇ ਨੇ ਪਰ ਕੁਆਲਿਟੀ ਉਹ ਨੀ ਹੁੰਦੀ ਜਿਹੜੀ ਹੋਣੀ ਚਾਹੀਦੀ ਹਾਂ, ਉਹੀ ਤੇ।
ਹੂੰ,
ਉਹੀ ਤੇ ਬੰਦਾ ਪਾ ਵੀ ਨਾ ਸਕੇ ਦੋ ਇੱਕ ਦੋ ਵਾਰ ਪਾਓ ਇੱਕ ਧੋ ਲਗਿਆ ਨੀ ਨਾਲੇ
ਨਾਲ ਹਾਂ, ਫਿਰ ਫਿਰ ਹੋਰ ਲੈ ਕੇ ਆਓ ਕੀ ਫਾਇਦਾ ਉਹਦਾ।
ਉਹ ਸਾਡੇ ਗੱਲ ਸਹੀ ਐ ਬਿਲਕੁਲ।
ਹੂੰ,
ਉਹ ਲੋਕੀ ਸਮਝਦੇ ਨੀ ਨਾ ਲੋਕੀ ਚੀਜ਼ ਅਹ ਬੰਦੇ ਚੀਜ਼ ਐ ਦੇਖਦੇ ਨੇ ਬਈ ਸਾਨੂੰ ਸਸਤੀ ਮਿਲ ਜੇ ਟਾਈਮ ਪਾਸ ਹੋਜੇ। ਹੁਣ ਤੁਸੀਂ ਚਲੋ ਤੁਸੀਂ ਲੈ ਲਿਆ ਚਲੋ ਤੁਸੀਂ ਲੈ ਲਿਆ ਕੋਬੋ ਈ ਲੈ ਲਿਆ ਉਹਦਾ। ਤਿੰਨ ਸੌ ਦਾ ਕੋ ਚਾਰ ਸੌ ਲੈ ਲਿਆ ਹੁਣ ਤੁਸੀਂ ਇੱਕ ਵਾਰ ਪਾਓਗੇ ਦੋ ਵਾਰ ਪਾਓਗੇ। ਧੋਵੋਗੇ ਕੱਪੜਾ ਫਿਰ ਸੁੰਗੜ ਜੇਗਾ ਫਿਰ ਨਵਾਂ ਲੈਣ ਤੋਂ ਵਧੀਆ-ਵਧੀਆ ਕਆਲਿਟੀ ਦਾ ਹੀ ਲਓ।
ਇਹੀ ਤੇ ਪਰੇਸ਼ਾਨੀ ਹੈਗੀ ਬਸ ਹੂੰ, ਮੈਂ ਵੀ ਜਾਣਾ ਵਿਆਹ ਤੇ ਮੈਂ ਵੀ ਸੋਚ ਰਿਹਾ ਕਿੱਥੋਂ ਲੈ ਕੇ ਆਵਾ।
ਅੱਛਾ, ਮੈਰਿਜ ਤੇ ਜਾਣਾ।
ਹਾਂਜੀ।
ਵਧੀਆ ਵਧੀਆ।
ਹੂੰ,
ਜਮਨਾ ਨਗਰ ਤੋਂ ਕਾਫੀ ਸੀ ਮਿਲ ਜਾਂਦੇ ਸਾਡੇ ਇੱਧਰ ਸਾਈਡ ਤੋਂ
ਹਾਂ, ਇੱਕ ਮੈਂ ਪੁੱਲ ਚੌਂਕੀ ਕਿਹਾ ਕਿਸੇ ਨੇ ਕਹਿੰਦਾ ਪੁੱਲ ਚੌਂਕੀ ਕੋ ਆ ਕੇ ਲੈ ਜਾ।
ਹਾਂ, ਕਾਫ਼ੀ-ਕਾਫ਼ੀ ਦੁਕਾਨਾਂ ਖੁੱਲ ਗਈ ਹੁਣ ਤੇ ਥਾਂ-ਥਾਂ ਤੇ ਹੈਗੀ ਐ ਜਿੱਦਾਂ ਮਰਜ਼ੀ ਬਦਲ ਲਓ। ਮੈ ਤਾਂ ਦੱਸਦਾ ਹੁਨਾ ਜੇ ਕੁਆਲਿਟੀ ਮਿਲੇ ਕੱਪੜੇ ਦੀ ਵਧੀਆ।
ਹੂੰ ਹੂੰ,
ਉਹੀ ਕੀ ਬੰਦਾ ਹੁਣ ਜਾਏ ਅੱਗੋਂ ਅੱਗੋਂ ਨੂੰ ਓਹਨੂੰ ਠੀਕ ਆ ਜੀ ਠੀਕ ਆ, ਭਾਜੀ ਚੰਗਾ ਜੀ ਸਤਿ ਸ਼ੀ ਅਕਾਲ।